ਕਰਵਰ ਜੀ,
ਅੱਛਾ।
ਕੀ ਹਾਲ- ਚਾਲ ਹੈ?
ਹ ਉਹ ਪਤਾ ਲੱਗਾ ਹੈ ਤੁਹਾਡੇ ਮੁੰਡੇ ਹੈਲੋ ਸੜਗੇ
ਨਹੀ, ਹੈਲੋ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਮੈਂ ਕਿਹਾ ਪਤਾ ਲੱਗਾ ਇਹ ਮੁੰਡੇ ਤਬੀਅਤ ਢਿੱਲੀ ਹੈ ਮ ਕਿਹਾ ਠੀਕ ਆ ਹੁਣ ਕੀ ਹਾਲ ਮੁੰਡੇ ਦਾ?
ਹਾਂਜੀ ਹੁਣ ਤਾਂ ਥੋੜਾ ਫ਼ਰਕ ਹੈ, ਝਾੜਾ ਕਰਾਇਆ ਸੀ ਮੁੰਡੇ ਨੂੰ ਤੇ ਉਹਨੇ ਕਿਹਾ ਦੋ ਚਾੜੇ ਹੋਰ ਕਰਾਣੇ ਨੇ ਸ਼ਨੀਵਾਰ ਤੇ ਐਤਵਾਰ
ਹਮ
ਹੁਣ ਤੇ ਅੱਜ ਅਰਾਮ ਥੋੜਾ, ਬਾਕੀ ਦੇਖੋ ਦਵਾਈਆਂ ਦਿੱਤੀਆਂ ਦਵਾਈਆਂ ਉਹਨਾਂ ਨੇ ਬੰਦ ਕਰਾ ਦਿੱਤੀਆਂ ਨੇ ਕਹਿੰਦੇ ਦਵਾਈਆਂ ਨੀ ਦੇਣੀਆਂ ਹੁਣ ਤੁਸੀਂ ਮੁੰਡੇ ਨੂੰ ਜੂਸ ਪਿਆ ਦੋ ਗੰਨੇ ਦਾ ਜਾਂ ਮੌਸਮੀ ਖੁਆ ਦੋ ਜਾਂ ਮੂਲੀ ਖੁਆ ਦੋ ਮੂਲੀ ਪੱਤੇ ਚਬਾ ਦੋ ਮੈਂ ਕਿਹਾ ਬੱਚਾ ਛੋਟਾ ਜਿਨਾ ਬੱਚਾ ਹੈ ਚਾਰ ਸਾਲਾਂ ਦਾ ਕਿੱਥੇ ਮੂਲੀ ਦੇ ਪੱਤੇ ਚਬਵਾ ਸਕੇਗਾ ਸਾਡੇ ਸਿਆਣੇ ਬੰਦੇ ਕੋਲ ਚਬਵਾਏ ਜਾਂਦਾ
ਤ ਬਸ ਫਿਰ ਹੁਣ ਫੇਰ ਕਹਿੰਦੇ ਬਸ ਮੌਸਮੀ ਦਿਓ ਗੰਨੇ ਦਾ ਜੂਸ ਦਓ ਫੇਰ ਇਹਨੂੰ ਬੱਚੇ ਨੂੰ ਗੰਨੇ ਦਾ ਜੂਸ ਪਿਆ ਕੇ ਲਿਆਈਆਂ ਮੌਸਮੀ ਖਵਾਈਏ ਐਪਲ ਉਪਲ ਹੋ ਗਏ ਬਸ ਬੱਚੇ ਨੂੰ ਕਹਿੰਦੇ ਫੂਡ ਦਿੳ, ਖਾਣ ਨੂੰ ਕੋਈ ਚੀਜ਼ ਨੀ ਮਨਾ ਕੀਤੀ ਉਹਨਾਂ ਨੇ ਕਹਿੰਦੇ ਖਾਣ ਵਣ ਨੂੰ ਸਭ ਕੁਝ ਦੇ ਦੋ
ਕੋਈ ਬੇਕ ਨਹੀਂ
ਨਾ ਪਰਹੇਜ਼ ਕੋਈ ਨੀ, ਪੀਲੀ ਪੂਲੀ ਦਾਲ ਪੀਲੀ ਸਬਜ਼ੀਆਂ ਕੋਈ ਪਰਹੇਜ਼ ਨਹੀ ਕਹਿੰਦੇ- ਸਭ ਦੇ ਦੋ ਬੱਚੇ ਨੂੰ
ਹਮ
ਬਸ ਇੱਕ ਦਿਨ ਕੱਲ ਕੇਲਾ ਨੀ ਦਿੱਤਾ ਬਾਕੀ ਅੱਜ ਮੈਂ ਦੇ ਦਿੱਤਾ ਬੱਚੇ ਨੂੰ ਕੇਲਾ
ਹਮ
ਹ ਬਾਕੀ ਤੇ ਆਰਾਮ ਕਹਿੰਦੇ ਯਾ ਤਾਂ ਤੁਸੀਂ ਸਾਡੀ ਸਾਡਾ ਇਲਾਜ ਕਰਾ ਲਉ ਜਾਂ ਦਵਾਈਆਂ ਦਾ ਇਲਾਜ ਦਵਾਈਆਂ ਨਾਲ ਕਰਾ ਲਓ ਇਲਾਜ
ਹਮ
ਮੈਂ ਕਿਹਾ ਦੇਖੋ ਹੁਣ ਬੰਦੇ ਨੇ ਹੁਣ ਇਹਨਾਂ ਕੋਲ ਗਏ ਆ ਤੇ ਹੁਣ ਫਿਰ ਇਹਨਾਂ ਦੀ ਗੱਲ ਤੇ ਸੁਣਨੀ ਪਏਗੀ
ਹਮ, ਆਹ ਯਦੋ ਅੰਗਰੇਜ਼ੀ ਦਵਾਈ ਤੇ ਫ਼ਰਕ ਨੀ ਪੈ ਰਿਹਾ
ਹਾਂ ਫਿਰ ਦੋ ਪਾਸੇ ਕੋਈ ਨਾ ਪੈਰ ਰੱਖਣੇ ਨੇ
ਹਮ
ਫਿਰ ਇਹਦੇ ਪਾਪਾ ਵੀ ਕਹਿਣ ਲੱਗ ਗਏ ਵੀ ਹਾਂ ਆ ਜਾਓ ਹੁਨ ਮੈਂ ਕਿਹਾ ਫਿਰ ਮੈਂ ਕਿਹਾ ਮੈ ਕਿਹਾ ਆਉਣਾ ਤੇ ਸੀ ਵਾਪਸ ਮੰਗਲਵਾਰ ਨੂੰ ਬਸ ਫਿਰ ਹੁਣ ਤਾਂ ਰੁਕਣਾ ਪੈ ਗਿਆ, ਵੀ ਚੱਲ ਦੋ ਝਾੜੇ ਹੋਰ ਹੋ ਜਾਣ ਬੱਚੇ ਚਲੋ, ਬੱਚਾ ਠੀਕ ਹੋਣਾ ਚਾਹੀਦਾ ਨਾਲੇ ਛੁੱਟੀਆਂ ਨੇ ਬੱਚਿਆਂ ਦੀ ਹਲੇ ਇੱਕ ਦੋ ਤਰੀਕ ਨੂੰ ਸਕੂਲ ਜਾਣਾ ਕਹਿੰਦੇ ਚੱਲ ਜਿੱਥੇ ਇੰਨੇ ਦਿਨ ਚਾਰ ਦਿ ਉੱਥੇ ਚਾਰ ਦਿਨ ਹੋਣ ਚਾਰ ਦਿਨ ਦੀ ਗੱਲ ਨ ਮੈਂ ਕਿਹਾ ਘਰ ਹੀ ਆਣਾ, ਘਰੋਂ ਇੱਕ ਵਾਰੀ ਨਿਕਲ ਜਾ ਬੰਦਾ ਫਿਰ ਨਿਕਲਣ ਜਾਇਆ ਨਈ ਜਾਂਦਾ ਕਿੱਥੇ
ਹਮ
ਰੋਜ਼ ਰੋਜ਼ ਘਰੋ ਨ ਨਿਕਲਿਆ ਜਾਂਦਾ ਇਹ ਵੀ ਬੱਚੇ ਨੂੰ ਛੁੱਟ ਪਈਆਂ ਸੀ ਗਰਮੀਆਂ ਦੀ ਮੈਂ ਕਿਹਾ ਚੱਲ ਹੋ ਆਈ ਪੇਕੇ
ਹਮ
ਬਾਹਰ ਆਈ ਹੋਈ ਆਂ।
ਔਰ ਉਹ ਮਕਾਨ ਦਾ ਪੇਂਟ ਵਗੈਰਾ ਤੇ ਕਹਿੰਦੇ ਸੀ ਮੈਂ ਅਲਮੀਰਾ ਬਣਵਾਉਣੀ ਹੈ।
ਬਸ ਨਹੀਂ ਪੇਂਟ ਪੂਟ ਦਾ ਕੰਮ ਤੇ ਹੋ ਗਿਆ ਅੱਧਾਂ ਹੋਇਆ ਸੀ ਅੱਦਾਂ ਮੈਂ ਛੋੜ ਕੇ ਆ ਗਈ ਮੈਂ ਕਿਹਾ ਆਪੇ ਮੇਰੇ ਸਰਦਾਰ ਜੀ ਕਰਾਉਂਦੇ ਰਹਿਣਗੇ ਬਾਕੀ ਕਾਰ ਪੈਂਟਰ ਲਾਇਆ ਹੋਇਆ ਸੀ ਉਹਦਾ ਕੰਮ ਕੰਪਲੀਟ ਹੋ ਗਿਆ ਸੀ। ਉਹਦਾ ਹਿਸਾਬ ਕਿਤਾਬ ਕਰਤਾ ਆਪਾਂ
ਹਮ
ਬਾਕੀ ਕਾਰਪੈਂਟ ਦਾ ਕੰਮ ਚਾਰ ਦਿਨ ਦਾ ਸੀਗਾ ਮੇਰੇ ਆਉਣ ਤੋਂ ਆਉਣ ਤੱਕ ਆਉਣ ਤੋਂ ਬਾਅਦ ਤੇ ਬਾਕੀ ਕਬੜ ਨੂੰ ਕਿਹਾ ਉਹ ਤੇ ਪੈਸੇ ਹੀ ਬੜੇ ਮੰਗਦਾ ਪਿਆ
ਕਿਨੇ
ਉਹ ਮੰਗਦਾ ਵਵੇ ਪੰਤਾਲੀ ਹਜ਼ਾਰ ਰੁਪਇਆ ਮੈਂ ਕਿਹਾ, ਭਰਾਵਾ ਆ ਤੇ ਬੜੇ ਮਹਿੰਗੇ ਆ ਪੈ ਗਿਆ ਸਾਨੂੰ ਬੈਡ ਦਾ ਤੂੰ- ਚਾਲੀ ਕਹਿੰਦਾ ਪਿਆ ਕਬੜ ਦਾ ਤੇ ਫਿਰ ਮੈਂ ਕਿਹਾ ਚੱਲ ਬ੍ਰੈਡ ਤੂੰ ਅਗਲੇ ਮਹੀਨੇ ਬਣਾ ਜੀ ਬਾਕੀ ਕਬਟ ਦੇਖਾਂਗੇ ਆਪਾਂ ਜੇ ਮੂੜ ਹੋਇਆ ਜਦੋਂ ਬੈੱਡ ਬਣਾਣ ਆਇਆ ਤੇ ਬਣਵਾ ਲਾਂਗੇ ਜੇ ਨਹੀਂ ਤਾਂ ਫਿਰ ਆਪਾਂ ਫਿਰ ਬੰਨੀ ਬਣਾਈ ਲੈ ਲਾਂਗੇ ਇਹ ਬੰਦਾ ਬਾਕੀ ਦੇਖੋ ਹੁਣ ਖਰਚਾ ਵੀ ਬੜਾ ਹੋ ਗਿਆ
ਹਾ ਹਾ ਓ ਤੇ ਹੈ ਹੀ
ਹਾਂ, ਖਰਚਾ ਵਾਧੂ ਹੋ ਗਿਆ ਹਾਂ ਬਸ ਹੁਣ ਥੋੜੇ ਜਿਹੇ ਪੈਸੇ ਜੋੜ ਲਈਏ ਫੇਰ ਹੀ ਕੁਛ ਕਰਾਵਾਂਗੇ ਬਸ ਹੁਣ ਮੇਨ ਦੋ ਕੰਮ ਰਹਿ ਗਏ ਬੈਡ ਲੈਨੇ ਤੇ ਕਬਟ ਬਣਵਾਉਣੀ ਬਸ ਬਾਕੀ ਸਾਰਾ ਕੰਪਲੀਟ ਹੋ ਗਿਆ ਬਾਕੀ ਜੋ ਜੇ ਹੌਲੀ- ਹੌਲੀ ਆਉਂਦੇ ਰਹਿਣਗੇ ਤਾਂ ਲਾਉਂਦੇ ਰਵਾਂਗੇ
ਹਾਂਜੀ
ਬਾਕੀ ਹਾਲੇ ਸਾਡੇ ਦੋ ਗਲੀਆਂ ਮਕਾਨ ਨੇ ਨਾ ਤੇ ਪਿਛਲੇ ਪਾਸੇ ਤੇ ਹਲੇ ਤੋੜ ਕੇ ਬਣਾਉਣਾ ਹੈ। ਉਹ ਪੁਰਾਣਾ ਹੈਗਾ ਉਹਨੂੰ ਨੀ ਛੇੜਿਆ ਸੀ ਜਦੋਂ ਕੋਠੀ ਬਣਾਈ ਸੀ। ਹੁਣ ਪਿੱਛੇ ਤੂਫਾਨ ਆਇਆ ਉਹ ਗਿਰ ਗਈ ਪਿੱਛੋਂ ਪੱਥਰ ਪੁੱਥਰ ਗਿਰ ਗਏ ਪਿੱਛੇ ਦੀਵਾਰ ਦੇ ਉਹੁ ਨੂੰ ਅਸੀਂ ਸੋਚਿਆ ਡਿਜ਼ਾਇਨ ਬਣਿਆ ਸੀ ਡਿਜ਼ਾਇਨ ਗਿਰ ਗਿਆ ਹੁਣ ਅਸੀਂ ਸੋਚਿਆ ਮਿਸਤਰੀ ਬੁਲਾਵਾਂਗੇ ਅਗਲੇ ਮਹੀਨੇ ਅਗਸਤ ਤੱਕ ਫਿਰ ਸਾਰਾ ਸਿੱਧਾ ਕਰਾ ਲਾਂਗੇ ਪਲਸਤਰ ਕਰਾ ਕੇ ਨਾ ਡਿਜ਼ਾਇਨ ਟੁੱਟ ਗਏ ਨੇ ਡਿਜ਼ਾਇਨ ਨਈ ਬਣਾਵਾਵਾਂਗੇ ਦੁਬਾਰਾ ਫਿਰ ਪਿਛਲੇ ਪਾਸੇ ਪੇਂਟ ਵਾਸਤੇ ਫਿਰ ਬੰਦਾ ਬੁਲਾਵਾਂਗੇ ਬਾਕੀ ਮੋਸਟਲੀ ਕੰਮ ਤਾਂ ਹੋ ਹੀ ਗਿਆ ਬਤੇਰਾ ਬਡਾ ਵਿਚ ਗੰਦ ਬਹੁਤ ਪੈ ਜਾਂਦਾ ਹੈ ਇੱਕ ਵਾਰੀ ਲੇਬਰ ਘਰ ਲਾਹ ਲੋ ਕੰਨਾਂ ਨੂੰ ਹੱਥ ਲੱਗ ਜਾਂਦਾ
ਉਹ ਬੱਚੇ ਦੀ ਪੜ੍ਹਾਈ ਕੇਹੂ ਜੀ ਚੱਲਦੀ
ਪੜ੍ਹਾਈ ਤੇ ਠੀਕ ਚੱਲਦੀ ਪਈਏ ਬਸ ਹੁਣ ਥੋੜ੍ਹਾ ਬਿਮਾਰ ਕਰਕੇ ਫਿਰ ਟਾਈਫਾਈਡ ਹੋ ਗਿਆ ਫਿਰ ਬੱਚੇ ਨੂੰ ਪੀਲਿਆ ਹੋ ਗਿਆ
ਹਮ
ਵੀਕ ਬੜਾ ਹੋ ਗਿਆ, ਤੇ ਫਿਰ ਹਿਸਾਬ ਨਾਲ ਫਿਰ ਮੈਂ ਪੀਟੀਐਮ ਤੇ ਗਈ ਬੱਚੇ ਦੇ ਸਕੂਲ। ਕਿਉਂਕਿ ਇੱਕ ਮਹੀਨਾ ਪਹਿਲੇ ਤੋਂ ਸਕੂਲ ਨੀ ਜਾ ਰਿਹਾ ਸੀ, ਇਹ ਲਾਸਟ ਤਿੰਨ ਮਈ ਦਾ ਸਕੂਲ ਗਿਆ ਹੁਣ ਤੱਕ ਗਿਆ ਨੀ ਹਲੇ। ਫਿਰ ਇਹਦੀ ਪੀਟੀਐਮ ਸੀਗੀ ਬਾਈ ਤਰੀਕ ਦੀ। ਫੇਰ ਮੈਂ ਫਿਰ ਟੀਚਰ ਨੂੰ ਮੈਂ ਰਿਪੋਰਟ ਭੇਜਤੀ ਟੀਚਰ ਨੂੰ ਇਹਦੀ ਫਿਰ ਇਹ ਟੀਚਰ ਨੇ ਇਹਨੂੰ ਕੰਮ ਵੀ ਖਾਲੀ ਇੱਕ ਈ ਬੁੱਕ ਦਾ ਦਿੱਤਾ ਵੀ ਬੱਚਾ ਜਿਵੇਂ ਵੀਕ ਹੈ ਬਿਮਾਰ ਹੋ ਗਿਆ ਟਾਈਫਾਇਡ ਤੋਂ ਉੱਠ ਕੇ ਆਇਆ। ਤਾਂ ਫਿਰ ਮੈਨੂੰ ਕੰਮ ਵੀ ਥੋੜ੍ਹਾ ਮਿਲਿਆ ਫਿਰ ਮੈਂ ਵੀ ਜਿਆਦਾ ਬਰਡਨ ਪਾਉਂਦੀ। ਬਾਕੀ ਹੁਣ ਪ੍ਰੋਪਰ ਸਕੂਲ ਜਾਏਗਾ ਦੋ ਜੁਲਾਈ ਤੋਂ ਫਿਰ ਕਰੇਗਾ ਥੋੜਾ ਮੈਂ ਕਿਹਾ ਕਮਜ਼ੋਰ ਬੜਾ ਖਾਂਦਾ ਪੀਂਦਾ ਨਹੀਂ ਕੁਛ ਬਾਹਰ ਦਾ ਬਹੁਤ ਖਾਂਦਾ।
ਉਹ ਫਾਸਟ ਫੂਡ ਵਗੈਰਾ ਜਿਹੜੇ ਨਾ ਅਜਿਹੇ।
ਨਹੀਂ ਵੀਰ ਜੀ ਫਾਸਟ ਫੂਡ ਨਹੀਂ ਖਾਂਦਾ ਫਾਸਟ ਫੂਡ ਨਹੀਂ ਖਾਂਦਾ ਬਾਹਰ ਦਾ ਜਿਵੇਂ ਚਿਪਸ ਹੋ ਗਏ ਗੋਲੀਆਂ ਹੋ ਗਈਆਂ ਅ ਲੇਸ ਦੇ ਪੈਕੇਟ ਹੋ ਗਏ ਹੈ ਜੈਮ ਦੀ ਗੋਲੀਆਂ ਹੋ ਗਈਆਂ ਜੈਲੀ ਹੋ ਗਈ ਜਿਹੜੀ ਆ ਨੁਕਸਾਨ ਕਰਦੀ ਹੈ, ਇਹ ਚੀਜ਼ਾਂ ਖਾਂਦਾ ਮੈਗੀ ਸ਼ੈਗੀ ਹੋ ਗਈ। ਮੈਂ ਫਾਸਟ ਫੂਡ ਇਹ ਨਹੀਂ ਖਾਂਦਾ। ਅਤੇ ਬਸ ਚਿਪਸ ਚੁਪ ਅਤੇ ਕੋਲਡ ਡਰਿੰਕ ਨੂੰ ਪੈਂਦਾ ਬਸ ਹੋਰ
ਬੰਦ ਕਰਦਾ।
ਉਹਣ ਮਨੂੰ ਡਾਕਟਰ ਨੇ ਕਿਹਾ ਬੰਦ ਕੀਤਾ ਉਹਨੂੰ ਮੈਂ ਕਿਹਾ ਹੁਣ ਨੀ ਖਾਣਾ ਤੂੰ ਬਾਹਰ ਦਾ, ਘਰ ਦੀ ਰੋਟੀ ਖਾਓ ਸੋਹਣੀ।
ਹੋਰ ਤੁਸੀਂ ਸੁਣਾਓ, ਤੁਹਾਡਾ ਕਾਰੋਬਾਰ ਕਿਵੇਂ ਚੱਲ ਰਿਹਾ?
ਬਸ ਕਮ ਟਿਲਾ ਈ ਐ।
ਅੱਛਾ।
ਬਸ ਲੱਗੇ ਨੇ ਧੱਕਾ ਮਾਰ ਵਸ।
ਫਿਰ, ਫਿਰ ਅੱਗੋਂ ਕੀ ਸੋਚਿਆ ਤੁਸੀਂ?
ਕੀ ਸੋਚਣਾ, ਬਗੈਰ ਪੈਸੇ ਦੇ ਬੰਦਾ ਕੀ ਸੋਚੇਗਾ।
ਕੰਮ ਕਾਰ ਦੇ ਬਾਰੇ ਵੀ ਆਪਣਾ ਕਰਨਾ ਕੀ ਕਰਨਾ।
ਨਹੀਂ ਹਜੇ ਪੇਮੈਂਟ ਮੇਰੀ ਜਿਹੜ ਫਸੀ ਦੀ ਉਹ ਨਿਕਲੇਗੀ ਫੇਰ ਉਸ ਤੋਂ ਬਾਅਦ ਕੋਈ ਸੋਚਿਆ ਬਿਨਾਂ ਪੈਸੇ ਕੰਮ।
ਹਾਂਜੀ ਉਹ ਤੇ ਹੈ, ਪੈਸੇ ਬਿਨਾਂ ਤਾਂ ਕੋਈ ਆਦਾ ਸਹੀ ਗੱਲ ਐ, ਅੱਜ ਮਕਾਨ ਬਣਾਓ ਤੇ ਦੇਖੋ ਪੈਸਾ ਚਾਹੀਦਾ। ਈ ਬਿਜ਼ਨਸ ਖੜਾ ਕਰਨਾ ਤਾਂ ਪੈਸਾ ਚਾਹੀਦਾ, ਪੈਸੇ ਬਿਨਾਂ ਤਾਂ ਕੋਈ ਕੰਮ ਨਹੀਂ ਹੁੰਦਾ।
ਹਾਂ ਪੈਸੇ ਬਿਨਾਂ ਮਜ਼ਦੂਰ ਹੀ ਹੈ।
ਮਜ਼ਦੂਰੀ ਕਰਓ, ਸਹੀ ਗੱਲ ਹੈ। ਉਹ ਵੀ ਅੱਜ-ਕੱਲ੍ਹ ਦੇ ਕਰਦੇ ਨੀ। ਜਿਵੇਂ ਅੱਜ, ਕੱਲ੍ਹ ਨੌਕਰੀਆਂ ਹੈ ਨੀ। ਬੱਚੇ ਪੜ੍ਹ ਲਿਖ ਕੇ, ਇਨਾ ਪੜ੍ਹ ਗਏ ਨੇ। ਨੌਕਰੀਆਂ ਨਹੀਂ ਹੈਗੀਆਂ, ਬੇਕਾਰ ਬੈਠੇ ਬਚਾਰੇ। ਕੰਮ ਕਰ ਰਿਹਾ ਹੀ, ਨੀ ਬਾਜ਼ਾਰਾਂ ਚ ਬੜਾ ਹੀ ਬੁਰਾ ਹਾਲ ਹੋਇਆ ਪਿਆ।
ਬਾਹਰ ਵੀ ਨਹੀਂ ਜਾ ਸਕਦਾ।
ਹਾਂ ਬਾਹਰ ਵੀ ਤਾਂ ਜਾਏ ਜੇ ਕੰਮ ਪੈਸਾ ਕੋਲ ਹੋਵੇ, ਬਾਹਰ ਵੀ ਕਿਵੇਂ ਜਾਏਗਾ ਬੰਦਾ। ਮਹਿੰਗਾਈ ਬਹੁਤ ਹੋ ਗਈ, ਅੱਜ-ਕੱਲ੍ਹ।
ਕੰਮ ਕਰ ਰਹੇ ਹੀ ਨਹੀਂ ਬੰਦੇ ਨੇ ਜਰਾ ਵੀ। ਕੀ ਕਹਿ ਸਕਦਾ, ਫੇਰ ਤੁਸੀਂ ਹਾਂਜੀ ਹਾਂ।
ਬਸ ਘਰੇ ਹੀ ਵੇਲੇ ਕੀ ਕਰੀਏ, ਪਟਿਆਲੇ ਵਾਲੇ ਦਾ ਕੀ ਹਾਲ ਆ।
ਪਟਿਆਲੇ ਵਾਲੇ ਬਸ ਤੇ ਕੁੱਛ ਨੀ ਹੀ ਪੁੱਛੋ ਤੇ ਫੇਦਾ,
ਬਸ ਉਹ ਕੀ ਹੋਇਆ, ਉਹਨਾਂ ਨੂੰ ਬਸ ਕਹਿੰਦੇ ਆ ਕੇ ਬਹਿ ਕੇ ਗੱਲ ਕਰੋ, ਬਸ ਇਹਨਾਂ ਦੇ ਤੇ ਹੀ ਹੈਗਾ ਹੋਣ ਅਸੀਂ ਤਾਂ ਦੇਖੋ ਵੀਰ ਜੀ ਜ਼ਿਆਦਾ ਗੱਲ ਛੇੜਦੇ ਨੀ ਆ।
ਚੁੱਪ ਹੀ ਖੜੀ ਹੈ, ਕਹਿੰਦਾ ਚੁੱਪ ਦੀ ਪਲੀਏ, ਅਗਲੇ ਦਾ ਮਨ ਹੋਏਗਾ, ਤੇ ਆ ਜਾਣਗੇ ਨਹੀਂ ਮਨ ਤੇ ਫਿਰ ਬੈਠੋ ਆਪਣੇ ਘਰ। ਹੁਣ ਕਿਸੇ ਨੂੰ ਦੇਖੋ ਕਰੋ ਤੂੰ ਚੁੱਕ ਕੇ ਤੇ ਲਿਆਦਾ, ਆਪਾਂ ਲੋਕ
ਹੂੰ,
ਹੁਣ ਅਗਲੇ ਦਾ ਮਨ ਨਹੀਂ, ਆ ਤੇ ਨਹੀਂ ਸੀ। ਜਿਵੇਂ ਅਗਲਾ ਖੁਸ਼ ਰਹਿੰਦਾ ਹੋਆ ਚਲੋ ਬ ਖੁਸ਼ ਰਹੋ ਆਪਣੇ ਘਰ। ਬਾਕੀ ਤੁਹਾਡਾ ਬੇਟਾ ਕੀ ਕਰਦਾ ਫਿਰ ਅੱਜ ਕੱਲ੍ਹ?
ਮ ਉਹ ਕੋਰਟ ਹੀ ਜਾਂਦਾ ਆ।
ਅੱਛਾ ਕੰਮ ਠੀਕ ਹੈ, ਕੋਰਟ ਚ ਕੀ ਕਰਦਾ
ਸਟਾਮ ਵਗੈਰਾ ਬਣਾਤੇ, ਰਜਿਸਟਰੀਆਂ ਕਰਤੀਆਂ
ਅੱਛਾ। ਰਜਿਸਟਰੀ ਕਰਾ ਲੋ ਅੱਛਾ, ਪਲੋਟ ਦੀ ਹੋ ਗਈ, ਦੁਕਾਨ ਦੀ ਹੋਵੇਈ ਮਕਾਨ ਦੀ ਹੋ ਗਈ, ਹਾਂ ਸਟਾਮ ਵਿੱਚ ਕੀ ਹੁੰਦਾ, ਸਟਾਮ ਵਿੱਚ ਕੀ ਹੁੰਦਾ
ਸਟਾਮ ਚ ਕੀ ਹੋਣਾ ਵਾਰੀ ਡਿਊਟੀ ਹੁੰਦੀ ਇਹਨਾਂ ਦੀ ਗੌਰੌਰਮੈਂਟ ਦੀ, ਉਹ ਭਰਨੀ ਪੈਂਦੀ ਹੋਰ ਕਿ ਘੱਟੋ-ਘੱਟ ਪੰਜ ਪਰਸੈਂਟ ਹੋਗੀਈ ਪਹਿਲੇ ਸਟਾਂਮ ਬਣਾਉਣਗੇ ਫ ਮੰਨ ਲਓ ਤੁਹਾਡਾ ਪਲਾਟ ਹੈਗਾ ਚਾਰ ਲੱਖ ਦਾ, ਤੇ ਪੰਜ ਪਰਸ ਪਰਸੈਂਟ ਦੇ ਹਿਸਾਬ ਨਾਲ ਡਿਊਟੀ ਭਰਨੀ ਪਏਗੀ ਉਸਦੀ, ਪੰਜ ਜੋ ਕਿ ਵੀਹ ਹਜ਼ਾਰ ਰੁਪਏ ਦੇਦੋਂ ਸਟਫ ਬਣੇਗਾ ਉਹ
ਅੱਛਾ ਜੀ
ਹਾਂਜੀ ਨਾਲ ਉਹ ਜਮਾ ਕਰਾਓ ਫਿਰ ਜਨ ਵ ਜ ਸੀਨੀ ਹਨੇ ਕੰਮ ਉਹ ਪੂਰੇ ਹੋਣਗੇ ਤੇ ਫਿਰ ਅੱਗੇ ਜਾ ਕੇ
ਅੱਛਾ ਜੀ। ਮਤਲਬ ਕੰਮ ਠੀਕ ਹੈਗਾ ਫਿਰ
ਹਾਂ ਜੇ ਕੰਮ ਹੋਵੇ ਤਾਂ
ਹਮ
ਕਿਉਂਕਿ ਹੁਣ ਅਨਪੂਵਡ ਜਿਹੜੀ ਕਲੋਨੀ ਹੈਗੀ ਨਾ ਸਖਤੀ ਹੋ ਗਈ। ਗੌਰਮੈਂਟ ਦਫ਼ ਹੀ ਬਾਕੀ ਅਪਰੂਵਡ ਹੈਗੀ ਆ ਜਦੋਂ ਉਹ ਰੇਟ ਬੜੇ ਨੇ
ਹਮ
ਤੇ ਆਮ ਬੰਦੇ ਹੱਥ ਨਹੀ ਪੈਂਦਾ ਉਹ ਪਲੋਟ ਖਰੀਦ ਕੇ ਉੱਥੇ ਮਕਾਨ
ਹਮ ਅੱਜ ਕੱਲ੍ਹ ਤਾਂ ਜਗ੍ਹਾ ਹੀ ਬਹੁਤ ਮਹਿੰਗੀ ਹੋ
ਹਾਂ
ਲੱਖ ਡੇਢ ਡੇਢ ਲੱਖ ਰੁਪਏ ਗੱਜ ਅਤੇ ਜਗ੍ਹਾ ਹੈ
ਆਹ ਕੋਈ ਕੀ ਕਰੇਗਾ
ਕੀ ਲਏਗਾ ਸਹੀ ਗੱਲ ਆ ਜਿਹੜ ਜਿਹੜੇ ਪੁਰਾਣੇ ਲੈ ਕੇ ਬੈਠੇ ਨੇ ਬੈਠੇ ਨੇ
ਆਹੋ ਮਲ ਜਿਹਨਾਂ ਕੋਲ ਹੈ ਜੱਦੀ ਪੈਸਾ ਹੈਗਾ ਕੋਲ, ਚਲੋ ਜੀ ਲੈ ਕੇ ਪ੍ਰੋਪਰਟੀ ਵ ਲੈ ਕੇ ਆਪਣਾ
ਪ੍ਰੋਪਰਟੀ ਬਣਾਈ ਪਈ ਕਈ ਲੋਕਾਂ ਨੇ ਹਾਂਜੀ- ਹਾਂਜੀ
ਸਾਡੇ ਉੱਥੇ ਇੱਕ ਬੰਦਾ ਹੈਗਾ ਲੜਕਾ ਕਹਿ ਰਿਹਾ ਸੀਗਾ ਗੁੜਗਾਉ ਦਾ ਜਦੋਂ ਉਹਦਾ ਵਿਆਹ ਹੋਇਆ ਨਾ ਫੇਰ ਉਹਦੇ ਸਹੁਰੇ ਨੇ। ਦੱਸ ਕਿੱਲੇ ਆਪਣੇ ਧੀ ਦੇ ਨਾਂ ਕਰਕੇ।
ਅੱਛਾ ਜੀ।
ਹੋਰ। ਉਸਨੇ ਕੀ ਕੀਤਾ ਦਸ ਕਿੱਲੇ ਚੋਂ ਦੋ ਕਿੱਲੇ ਵੇਚੇ ਨੇ, ਕਿੰਨੇ ਕੁ ਦੇ ਵੇਚੇ ਹੋਣਗੇ। ਕੋਈ ਆਈਡੀਆ।
ਵਧੀਆ ਬਸ ਇੰਝ ਸਾਬ ਨਾਲ ਪਤਾ।
ਹਾਂ, ਗਿਆਰਾਂ ਆਰਾਂ ਵਜੇ।
ਅੱਛਾ ਜੀ।
ਗਿਆਰਾਂ ਸੌ ਕਰੋੜ।
ਜੀ ਉਹ ਮੇਰਾ ਮੁੰਡਾ, ਕੁਛ ਮੰਗ ਰਿਹਾ ਹੈ। ਤੰਗ ਕਰ ਰਿਹਾ, ਫੇਰ ਕਰਾਂਗੇ ਤੁਹਾਡੇ ਨਾਲ ਗੱਲ।
ਚਲੋ ਠੀਕ, ਠੀਕ ਅੱਛਾ ਜੀ